ਹੈਲੋ ਵਧੀਆ ਤੁਸੀਂ ਤੁਸੀਂ ਦੱਸੋ
ਮੈਂ ਵੀ ਵਧੀਆ।
ਫੈਮਲੀ ਕਿੱਦਾ?
ਵਧੀਆ ਤੁਸੀਂ
ਵਧੀਆ, ਕੀ ਕਰਦੇ ਸੀ?
ਕੁਛ ਨੀ ਛੁੱਟੀਆਂ ਹੋਈਆਂ ਵੀਐ।
ਓਕੇ, ਘਰੇ ਹੀ ਹੁੰਦੇ ਓ?
ਹਾਂਜੀ, ਘਰੇ ਈ ਹੁੰਦੇ ਆ ਜੀ।
ਕਿਤੇੇ ਗਏ ਨੀ?
ਨਹੀਂ।
ਚਲੋ ਠੀਕ ਵਧੀਆ ਗੱਲ ਆ, ਵੈਸੇ ਵੀ ਗਰਮੀ ਬੌਤ ਆ ਘਰੇ ਸਹੀ ਰੈੰਦਾ।
ਹਾਂਜੀ, ਗਰਮੀ ਤਾ
ਤੇ ਮੈਂ ਨਾ ਇੱਕ ਓਹ ਅਡਵਾਈਸ ਲੈਣੀ ਸੀ, ਮੈਂ ਇੱਕ ਸਭਿਆਚਾਰਕ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕਰ ਰਈ ਆਂ। ਪਰੰਪਰਾਵਾਂ ਤੇ ਟ੍ਰੈਡੀਸਣ ਤੇ ਔਦੇ ਸਮ ਪੋਇੰਟਸ ਲੈਣੇ ਸੀਗੇ। ਤੈਨੂੰ ਪਤੈ, ਪਰੰਪਰਾਵਾਂ ਕੀ ਹੁੰਦੀਐ? ਐਂ।
ਅ ਹਾਂ। ਜੀ ਮਤਲਬ ਤੁਸੀਂ ਐਡਵਾਈਸ ਲੈਣੀ ਐ, ਪਰੰਪਰਾਵਾਂ ਮਤਲਬ ਕਿ ਅਪਣੇ ਕਸਟਮਸ, ਬਰੀਫਸ, ਵੈਲਿਊਸ ਔਦੀ ਗੱਲ ਕਰ ਰੇ ਹੋ ਨਾ ਤੁਸੀਂ। ਹਾਂਜੀ, ਪੁੱਛੋ।
ਜਿਵੇਂ ਕਿ ਆਪਣਾ ਕਲਚਰ ਇਦੇ ਨਾਲ ਪਤਾ ਲੱਗਦਾ ਏ ਅਪਣਾ ਕੀ ਆ ਪਰੰਪਰਾਵਾਂ ਤੋਂ। ਇਹ ਅ ਟੋਪਿਕ ਬੌਤ ਵਧੀਆ ਲੱਗਾ ਮੈਨੂੰ। ਤੇ ਮੈਂ ਸੋਚਿਆ ਚਲੋ ਇਹਦੇ ਤੇ ਕੋਛ ਕਰ ਤੇ ਹਾਂ, ਨਾਲੇ ਏਦੇ ਨਾਲ ਆਪਣੇ ਜੇੜੇ ਨਵੀਂ ਜੈਨਰੇਸ਼ ਤਨਾ ਰੀ ਆ ਉਨਾਂ ਨੂੰ ਵੀ ਅ ਕਿਉਂਕਿ ਔ ਨਵੇਂ ਰੂਲ ਰੈਗੂਲੇਸ਼ਨ ਫੋਲੋ ਕਰਦੇ ਆ। ਨਵੀਆਂ ਜੋ ਜ ਤਕਨੋਲੋਜੀ ਆ ਰੀ ਆ ਔਨੂੰ ਫੋਲੋ ਕਰਦੇ ਆ ਜੋ ਏ ਚੀਜ਼ਾਂ ਨੂੰ ਸਾਰਾ ਪਿੱਛੇ ਛੱਡ ਛੱਡਦੇ ਆ ਰਏ ਆ ਤੇ ਏਕ ਏਹ ਏਦਾਂ ਏ ਕੇ ਅਪ ਅਪਣੇ ਕ ਆਪਾਂ ਨੂੰ ਆਪਣੇ ਕਲਚਰ ਨਾਲ ਜੁੜੇ ਰੈਣਾ ਚਾਈਦਾ ਏ ਤੇ ਮੇਰੀ ਫੈਮਿਲੀ ਖੁਦ ਤੇ ਬੌਤ ਕਲਚਰ ਨਾਲ ਜੁੜੀ ਆ, ਔ ਹਰ ਔਕੇਜਨ ਸੈਲੀਬ੍ਰੇਟ ਕਰਦੀ ਆ ਸਾਰੀ ਫੈਮਲੀ ਇਕੱਠੇ ਹਰ ਹਰ ਔਕੇਜਨ ਨੂੰ ਬੌਤ ਈ ਸੋਣਾ ਸੈਲੀਬ੍ਰੇਟ ਕਰਦੇ ਆਂ ਤੇ ਬੌਤ ਹੀ ਰੂ ਅਸੀਂ ਪਰੰਪਰਾਵਾਂ ਨਾਲ ਸਾਰੀ ਫੈਮਲੀ ਜੁੜੀ ਹੋਈ ਆ, ਤੇ ਅਸੀਂ ਸਾਰਿਆਂ ਨੂੰ ਇਹੀ ਸੋਸ਼ਲ ਮੈਸੇਜ ਦੇਣਾ ਚੌਣੇ ਆਂ ਵਈ ਸਾਰੇ ਪਰੰਪਰਾਵਾਂ ਨਾਲ ਜੋੜੁਨ ਜੋ ਆਪਾਂ ਚਲੋ ਬੌਤ ਈ ਨਵਾਂ ਕੁਛ ਸਿੱਖਦੀ ਆਂ ਠੀਕ ਹੈ, ਬਟ ਆਪਾਂ ਨੂੰ ਪੁਰਾਣੀਆਂ ਵੀ ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀ। ਯਾਂ।
ਹਾਂਜੀ ਹਾਂਜੀ, ਸਹੀ ਗੱਲ ਐ।
ਹਾਂਜੀ ਏ ਹੋਰ ਤੁਸੀਂ ਕੀ ਦੱਸ--ਹਾਂਜੀ।
ਠੀਕ ਹੈ, ਚਲੋ ਵਧੀਆ ਗੱਲ ਐ। ਮਤ ਮਤਲਬ ਵੀ ਆਪਦੇ ਟ੍ਰਡੀਸ਼ਨ ਨੂੰ ਭੁੱਲਣਾ ਨਹੀਂ ਚਾਈਦਾ, ਉਨੂੰ ਫੌਲੋ ਕਰਨਾ ਚਾਈਦੈ। ਉਹ ਅਪਣਾ ਅਪਣੀ ਟ੍ਰਡੀਸ਼ਨ ਤੋਂ ਹੀ ਅਪਣੀ ਐਡੈਂਟਿਟੀ ਦਾ ਪਤਾ ਲੱਗਦਾ ਏ।
ਹਾਂਜੀ।
ਜਿਵੇਂ ਕਿ ਆਪਣੇ ਖਾਣੇ ਤੋਂ, ਅਪਣੀ ਕਲੋਥ ਤੋਂ, ਅਪਣੀ ਲੈਂਗੁਏਜ ਤੋਂ, ਅਪਣੀ ਐਕ ਔਰ ਐਡੈਂਟ ਟੀ ਹੁੰਦੀ ਐ, ਜੇੜੀ ਕਿ ਆਪਾਂ ਸ਼ੁਰੂ ਤੋਂ ਨਾਲ ਲੈ ਕੇ ਜੀਣੇ ਆਂ। ਤੇ ਇਨੂੰ ਆਪਾਂ ਨਹੀਂ ਗਵਾਉਣਾ ਚਾਈਦਾ ਅਪਣੀ ਟ੍ਰੈਡੀਸ਼ਨਸ ਵੈਜੇ ਨੂੰ ਹਮੇਸ਼ਾ ਸੰਭਾਲ ਕੇ ਰੱਖਣੀ ਚਾਈਦੀ ਐ। ਆਪਣੀ ਅਸਲ ਐਡੰਟਿਟੀ
ਹਾਂਜੀ।
ਆਪਣੇ ਟ-ਟ-ਟ੍ਰਡੀਸ਼ਨ ਹਰ ਜਗ੍ਹਾ ਫੋਲੋ ਕੀਤੇ ਜਾਂਦੇ ਐ, ਜੈਵੇਂ ਕਿ ਖਾਣੇ 'ਚ ਕਿਸੇ ਕੋਈ ਸੈਰੇਮਨੀ ਵੈਚ ਕਿਸੇ ਕੋਈ ਫੈਸਟੀਵਲ 'ਚ। ਫੈਸਟੀਵਲਸ ਆਗੇ, ਫੇਰ ਓਹਦੇ ਵੇੱਚ ਆਪਾਂ ਆਗੇ ਟ੍ਰੈਡੀਸ਼ਨ ਫੋਲੋ ਕਰਦੇ ਆਂ, ਜਿੱਦਾਂ ਅਪਣੀ ਟ੍ਰੈਡੀਸ਼ਨ ਫਿਰ ਆਪਣੀ ਕੋਈ ਵੀ ਸੈਰੇਮਨੀ ਆ ਕੋਈ ਵਿਆਹ ਭੋਗ ਕੁ ਕੁੱਝ ਵੀ ਕਿਸੇ ਤਰ੍ਹਾਂ ਦਾ ਵੀ ਉਹਦੇ ਵਿੱਚ ਆਪਾਂ ਆਪਣੀ ਟਰਡੀਸ਼ਨ ਨੂੰ ਅੱਗੇ ਲੈ ਕੇ ਜਾਂਨੇ ਹਾਂ ਠੀਕ ਹੈ ਆਪਾਂ ਉਸਦੇ- ਅਕੋਡਿੰਗਲੀ ਚੀਜ਼ਾਂ ਕਰਦੇ ਹਾਂ ਆਪਾਂ ਉਸਦੇ ਅਕੋਡਿੰਗਲੀ ਆਪਾਂ ਸਾਰੀ ਟਾਈਮ ਮੈਨੇਜਮੈਂਟ ਕਰਦੇ ਹਾਂ ਸਭ ਕਰਦੇ ਹਾਂ ਠੀਕ ਹੈ ਆਪਣੇ ਖਾਣਾ ਵੀ ਆਪਣੇ ਟਰਡੀਸ਼ਨ ਦੇ ਅਕੋਰਡਿੰਗ ਹੀ ਬਣਦਾ ਏ ਹਨਾ ਜਿਵੇਂ ਕਿ ਆਪਣੀ ਗਰਮੀ ਸਰਦੀ ਜਿਵੇਂ ਕਿ ਹੁਣ ਛਬੀਲਾਂ ਲੱਗਰੀਆਂ ਇਹ ਇੱਕ ਟਰਡੀਸ਼ਨ ਹੀ ਆ ਗਰਮੀ ਦੇ ਵਿੱਚ ਮਿੱਠਾ ਪਾਣੀ ਪਿਆਇਆ ਜਾਂਦਾ ਇਹ ਇੱਕ ਟਰਡੀਸ਼ਨ ਆਪਣੇ ਬਣਿਆ ਹੋਇਆ ਠੀਕ ਹੈ ਤੇ ਹੋਰ ਆਪਣੇ ਜਿੱਦਾਂ ਕਿ ਆਪਾਂ ਗੁਰੂ ਘਰ ਜਾਂਦੇ ਹਾਂ ਠੀਕ ਹੈ ਵੀ ਟ੍ਰਡੀਸ਼ਨ ਆ ਕਿ ਆਪਾਂ ਨੂੰ ਕਿੱਦਾਂ ਦੇ ਕੱਪੜੇ ਚਲੋ ਹੁਣ ਨਹੀਂ ਕੁੱਝ ਕਹਿੰਦੇ ਉਹ ਗੱਲ ਹੈਗੀ ਆ ਪਰ ਮਤਲਬ ਇੱਕ ਟਰਡੀਸ਼ਨ ਆ ਵੀ ਹਨਾ ਸੂਟ ਪਾ ਕੇ ਜਾਣੇ ਕੁੜਤਾ ਪਯਾਮਾ
ਹਾਂਜੀ ਪੰਜਾਬੀਆਂ ਦਾ ਇਹੀ ਆ ਪੰਜਾਬੀਆਂ ਦਾ ਪਹਿਰਾਵਾ ਪੰਜਾਬੀ ਸੂਟ ਬੋਇਂਸ ਲ ਲਈ ਕੁੜਤਾ ਪਜਾਮਾ ਏ
ਹਾਂਜੀ
ਹੋਈ ਆ ਸਾਰੇ ਮਤਲਬ ਜੋ ਵੀ ਹਨਾ ਜਿਹੜੇ ਵੀ ਰਲੀਜਨ ਨੂੰ ਬਿਲੋਂਗ ਕਰਦਾ ਉਹਨਾਂ ਦਾ ਪਹਿਰਾਵਾ ਹੁੰਦਾ ਉਹਨਾਂ ਦਾ ਖਾਣ ਪੀਣ ਹੁੰਦਾ ਏਂ ਤੇ ਇਹਨੂੰ ਆਪਾਂ ਨੂੰ ਪਿੱਛੇ ਨਹੀਂ ਛੱਡਨਾ ਚਾਹੀਦਾ ਾ ਅਹ ਇਹਨੂੰ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਏ ਆਪਦੀ ਸਾਰੀ ਰੀ ਰਿਵਾਜ਼ ਪਰੰਪਰਾਵਾਂ ਉਹਦੇ ਅਕੋਰਡਿੰਗ ਆਪਾਂ ਨੂੰ ਫੈਸਟੀਵਲ ਆਪਣੇ ਮਨਾਉਣੇ ਸੈਲੀਬ੍ਰੇਟ ਕਰਨੇ ਚਾਹੀਦੇ
ਹਾਜੀਂ
ਉਹ ਦੀਵਾਲੀ ਦੇਖ ਲੋ ਦੀਵਾਲੀ ਕਿੰਨੀ ਵਧੀਆ ਲੋਕ ਮਨਾਓਦੇ ਆ ਆਪਦੇ ਪੁਰਾਣੇ ਰੀਤੀ ਰਿਵਾਜ਼ਾਂ ਨਾਲ ਵੇਂ ਸ਼ੁਰੂ ਤੋਂ ਮਨਾਉਂਦੇ ਆ ਰਹੇ ਆ ਸਾਰੇ ਓਦਾਂ ਸੈਲੀਬ੍ਰੇਟ ਕਰਦੇ ਆ ਤੇ ਉਹ ਚੀਜ਼ ਵਧੀਆ ਏ
ਹਾਂਜੀ, ਹਾਂਜੀ
ਹਾਂਜੀ ਹੋਰ ਇਹਦੇ ਬਾਰੇ ਤੁਸੀਂ ਕੀ ਕਹੋਗੇ
ਹੋਰ ਬਸ ਮਤਲਬ ਕਿ ਜਿਵੇਂ ਹੈ ਨਾ ਆਪਣੇ ਟਰਡੀਸ਼ਨ ਆ ਇਹ ਅਪਣਾ ਅਪਾਂ ਨੂੰ ਜ਼ਿਆਦਾ ਉਹਦੇ ਨਾਲ ਜੋੜਦਾ ਏ ਆਪਣੇ ਕਲਚਰ ਨਾਲ ਜੋੜਦੇ ਹਾਂ ਜੋੜੀ ਰੱਖਦੇ ਆ ਉਹਦੇ ਬਾਰੇ ਅਪਾਂ ਨੂੰ ਨੌਲੇਜ ਮਿਲਦੀ ਆ
ਜੀ ਏ ਤਾ ਹੈ ਇੱਕ ਟ੍ਰਡੀਸ਼ਨ ਦੇ ਨਾਲ ਹੀ ਅਪਾਂ ਜਿੱਦਾ ਪੁਰਾਣੇ ਕਲਚਰ ਨਾਲ ਜੁੜਦੇ ਹਾਂ ਚਲੋ ਆਪਾਂ ਓਦਾਂ ਕੁਛ ਵੀ ਆਪਾਂ ਫੰਕਸ਼ਨ ਕਰਦੇ ਹਾਂ ਸੈਲੀਬ੍ਰੇਟ ਨੁ ਕਰਦੇ ਹਾਂ ਓਦਾਂ ਉਹ ਚੀਜ਼ ਸਹੀ ਰਹਿੰਦੀ ਆ
ਹਾਂਜੀ-
ਹੋਰ
ਬਸ ਵਧੀਆ ਤੁਸੀਂ ਦੱਸੋ ਹੋਰ
ਹੋਰ ਅਸੀਂ ਵੀ ਵਧੀਆ ਬਸ ਹੁਣੇ ਸੋਚ ਰਹੀ ਸੀ ਵੀ ਇਹ ਟੋਪਿਕ ਲੈ ਕੇ ਇਹਦੇ ਬਹੁਤ ਸਾਰੇ ਪੁਆਟਿਂਸ ਲਵਾਂ ਤੇ ਤੇ ਕੁਛ ਬਣਾਵਾਂ ਐ ਚੀਜ਼ ਵਧੀਆ ਏ
ਹਾਂਜੀ ਠੀਕ ਆ
ਹਾਂਜੀ ਹੋਰ ਕੋਈ ਹੈ ਆਈਡੀਆ ਤੁਹਾਡੇ ਕੋਲ ਹਾਂਜੀ ਮੈਂ ਵੀ ਇਹੀ ਸੋਚੇ ਸੀਗੇ ਵੀ ਆਪਣੇ ਪਰੰਪਰਾ ਤੇ ਇਹੀ ਬਣ ਸਕਦੇ ਆ ਤੇ
ਹਾਂਜੀ, ਹਾਂਜੀ
ਕਿਉਂਕਿ ਇਹਦੇ ਨਾਲ ਆਏ ਆ ਜਿਹੜੀ ਅੱਜ ਦੀ ਯੂਥ ਆ ਉਹ ਵੀ ਜੁੜੀ ਰਹਿ ਜਾਣੀ ਆ ਆਪਣੇ ਇਹਦੇ ਨਾਲ ਕਲਚਰ ਨਾਲ ਜੁੜਦੀ ਆ ਉਹਨੂੰ ਟਰਡੀਸ਼ਨ ਬਾਰੇ ਪਤਾ ਲੱਗਦਾ ਏ ਪਹਿਲਾਂ ਦਾਂ ਹੀ ਵੀ ਗ੍ਰੈਂਡ ਪੇਰੈਂਟਸ ਸਭ ਤੋਂ ਜ਼ਿਆਦਾ ਪਤਾ ਲੱਗਦਾ ਆਪਣੇ ਉਹ ਸਾਰਾ ਕੁਛ ਆਪਾਂ ਨੂੰ ਦੱਸਦੀ ਰਹਿੰਦੇ ਆ
ਹਾਂਜੀ
ਹੋਰ
ਹੋਰ ਵਧੀਆ ਬਸ ਤੁਸੀਂ ਦੱਸੋ
ਹੋਰ ਬਸ ਵਧੀਆ ਤੁਸੀਂ ਤੁਸੀਂ ਕੀ ਕਰਦੇ ਹੁੰਦੇ ਆ
ਅਸੀਂ ਕੁਛ ਨਹੀਂ ਫ੍ਰੀ ਹੁੰਦੇ ਹਾਂ
ਓਕੇ ਆ ਜਾਇਓ ਤੁਸੀਂ ਏਧਰ ਆਪਾਂ ਕੋਈ ਉਹ ਕਰ ਲਾਂਗੇ ਕੋਈ ਐਕਟੀਵਿਟੀ ਵਗੈਰਾ
ਹਾਂਜੀ ਕੋਈ ਗੱਲ ਨਹੀਂ ਆ ਜਾਂਗੇ
ਕੋਈ ਆਪਣੇ ਕਲਚਰ ਦੇ ਰਿਲੇਟਿਡ ਕੋਈ ਵੀ ਹੋਈ ਆਪਾਂ ਕਰਾਂਗੇ
ਹਾਂਜੀ ਕੋਈ ਗੱਲ ਨਹੀਂ ਹਾਂ ਜਿਵੇਂ ਕਲਚਰ ਦੇ ਅਕੋਡਿੰਗ ਤਾਂ ਫਿਰ ਹੁਣ ਦੇ ਟਾਈਮ 'ਚ ਆਪਾਂ ਚਬੀਲ ਲਾ ਲਾਂਗੇ
ਵਧੀਆ ਗੱਲ ਆ ਹੈ ਨਾ ਅਤੇ ਸ਼ਬੀਲ ਦੀ ਸੇਵਾ ਕਰਕੇ ਆਵਾਂਗੇ ਨੇੜੇ ਦੇ ਗੁਰਦੁਆਰੇ ਵਿੱਚ
ਠੀਕ ਹੈ ਹਾਂਜੀ ਜ਼ਰੂਰ ਚੱਲਾਂਗੇ ਆਪਾਂ
ਹਾਂਜੀ ਵਧੀਆ ਗੱਲ ਹੈ ਹੈ ਨਾ ਸੇਵਾ ਦੀ ਸੇਵਾ ਹੋ ਜਾਂਦੀ ਹੈ ਇੱਧਰ
ਹਾਂਜੀ ਹਾਂਜੀ ਇਹ ਤੋਂ ਹੈ ਹੋਰ ਜਿਵੇਂ ਆਪਣੇ ਹੁੰਦੇ ਆ ਸਾਰੇ ਮੈਰਿਜ ਚ ਵੇਖੋ ਕਿੰਨੇ ਰੀਤੀ ਰਿਵਾਜ਼ ਹੁੰਦੇ ਆ ਸਾਰੇ ਸ਼ੁਰੂ ਤੋਂ ਕਰਦੇ ਆ ਜਿਹੜੇ ਕਿਉਂਕਿ ਜਿਹੜੀ ਪੰਜਾਬੀ ਫੈਮਿਲੀ ਆ ਇਹਦੇ ਚ ਅਲੱਗ ਰਿਚੁਲ ਹੁੰਦੇ ਆ ਤੇ ਅਹ ਹਿੰਦੂਸ ਚ ਅਲੱਗ ਰਿਚੁਅਲ ਹੁੰਦੇ ਅਲੱਗ ਤਰ੍ਹਾਂ ਨਾਲ ਮੈਰਿਜ ਕਰਦੇ ਆ ਸਾਰਿਆਂ ਦੀ
ਹਾਂਜੀ ਹਾਂਜੀ
ਵਧੀਆ ਚਲੋ ਆਪਾਂ ਨੂੰ ਹਰ ਹਰ ਇੱਕ ਮਤਲਬ ਹਰ ਕਿਸੇ ਦਾ ਵੈਸੇ ਦੇਖਣਾ ਚਾਹੀਦਾ ਹੈ ਵੀ ਸਾਰੇ ਕਿੱਦਾਂ ਦਾ ਟਡੀ ਆ ਉਹਨਾਂ ਦਾ ਕਿੱਦਾਂ ਉਹ ਕਰਦੇ ਆ ਆਪਾਂ ਨੂੰ ਹੋਰ ਨੌਲੇਜ ਮਿਲਦੀ ਇਹ ਨਾਲੇ ਪਤਾ ਲੱਗਦਾ ਆਪਾਂ ਨੂੰ ਹੋਰਾਂ ਦੇ ਟ੍ਰਡੀਸ਼ਨ ਦਾ ਵੀ
ਹਾਂਜੀ ਹਾਂਜੀ
ਤੁਸੀਂ ਕੋਈ ਦੇਖਿਆ ਏਦਾਂ ਦਾ ਕੋਈ ਕਿਤੇ ਗਏ ਹੋ ਅਟੈਂਡ ਕੀਤਾ ਕੋਈ ਫੰਕਸ਼ਨ
ਹਾਂਜੀ ਅਸੀਂ ਨਾ ਗਏ ਸੀਗੇ ਉੱਥੇ ਸ਼ਿਮਲਾ ਹੈ ਨਾ ਸਾਰੇ ਫੈਮਲੀ ਟਰੁਪੀ ਸੀ ਅਤੇ ਉਦੋਂ ਅਸੀਂ ਦੇਖਿਆ ਸੀ ਉਦੋਂ ਅਸੀਂ ਉੱਥੇ ਨਾ ਵਿਜ਼ਿਟ ਕਰਨ ਗਏ ਸੀ ਵੈਸੇ ਮਤਲਬ ਘੁੰਮਣ ਗਏ ਸੀ ਇੱਕ ਉੱਥੇ ਟੈਂਡ ਸੀਗਾ ਛੋਟਾ ਜਿਹਾ ਅਤੇ ਉੱਥੇ ਅਸੀਂ ਲੋਕਾਂ ਨਾਲ ਵੈਸੇ ਹੀ ਗੱਲਾਂ ਕਰਨ ਲੱਗ ਗਏ ਉੱਥੇ ਸਾਨੂੰ ਫਿਰ ਨੇੜੇ ਤੋਂ ਪਤਾ ਲੱਗਗਾ ਉੱਥੇ ਮਤਲਬ ਫਿਰ ਗਾਣੇ ਵਜਾਣੇ ਚੱਲ ਰਹੇ ਸੀ। ਗਣੇ ਮਣੀ ਮਿਊਜ਼ਿਕ ਵਗੈਰਾ ਹੈ ਨਾ ਉੱਦਾਂ ਤੇ ਫਿਰ ਉੱਥੇ ਵਿਆਹ ਹੋ ਰਿਹਾ ਸੀ ਤੇ ਫਿਰ ਅਸੀਂ ਉਹ ਵਿਆਹ ਅਟੈਂਡ ਕੀਤਾ ਸੀ ਕਿਉਂਕਿ ਥੋੜ੍ਹਾ ਟਾਈਮ ਨਹੀਂ ਸੀ ਬਟ ਮਤਲਬ ਸਾਨੂੰ ਉਹਨਾਂ ਦੇ ਕਸਟਮਸ ਬਾਰੇ ਅਤੇ ਉਹ ਬੜਾ ਵਧੀਆ ਲੱਗਾ ਵੀ ਉਹ ਅਲੱਗ ਤਰੀਕੇ ਨਾਲ ਹੈ ਨਾ ਵਿਆਹ ਕਰਦੇ ਆ ਅਤੇ
ਪਹਾੜੀ ਇਲਾਕਾ ਹੋਊਗਾ ਇੱਕ ਵਧੀਆ ਹੁੰਦਾ ਉੱਧਰ ਤਾਂ ਵੈਸੇ ਹੀ
ਹਾਂਜੀ
ਹਮ ਚਲੋ ਵਧੀਆ ਸਾਰੇ ਉਹਨਾਂ ਦੇ ਰਿਚੁਅਲਸ ਵਗੈਰਾ ਪਤਾ ਲੱਗ ਜਾਂਦੇ ਆ। ਤੇ ਨਾਲੇ ਬੰਦਾ ਇੰਜੋਏ ਕਰਦਾ ਨਾਲੇ ਕੁਛ ਨਵਾਂ ਨੌਲੇਜ ਲੈਂਦੇ ਹੈਗੇ ਨਵਾਂ ਸਿੱਖਦਾ ਏ।
ਹੁਣ ਦੇਖ ਲਓ ਜਿਵੇਂ ਹੁਣ ਆਪਣੇ ਇੰਡੀਅਨਸ ਆ ਉਹ ਬਾਹਰ ਜਾ ਕੇ ਵਿਆਹ ਕਰਦੇ ਆ। ਕ ਕੈਨੇਡਾ ਅਮਰੀਕਾ ਆਸਟੇਲੀਆ ਉਹਦੇ ਵਿੱਚ ਕੀ ਆ ਉਹ ਵਿਆਹ ਆਪਣਾ ਉਦਾਂ ਹੀ ਕਰਦੇ ਆ ਬਟ ਉਹਨਾਂ ਦੀ ਰਿਚੁਅਲ ਨੂੰ ਠੀਕ ਹੈ ਕੋਈ ਵੀ ਟ੍ਰਡੀਸ਼ਨ ਨੂੰ ਪਰਫੋਰਮ ਕਰਨ ਦਾ ਥੋੜ੍ਹਾ ਜਿਹਾ ਨਹੀਂ ਬਦਲ ਜਾਂਦਾ ਬਟ ਕਰਦੇ ਆ ਫੋਲੋ ਠੀਕ ਹੈ ਉੱਦਾਂ ਹੀ ਉਹ ਜ ਜੰਜ ਲੈ ਕੇ ਜਾਂਦੇ ਆ ਉੱਦਾਂ ਹੀ ਵਿਆਹ ਕਰਦੇ ਆ। ਰਿਚੂਅਲਸ ਥੋੜ੍ਹਾ ਬਹੁਤ ਨੋ ਨੋ ਡਾਊਟ ਕਿ ਹੈ ਨਾ ਇੰਡੀਆ ਵਾਲੀ ਗੱਲ ਨਹੀਂ ਬਣਦੀ ਪਰ ਫਿਰ ਵੀ ਉਹ ਉੱਦਾਂ ਹੀ ਫ ਫੋਲੋ ਕਰਦੇ ਹਾਂ ਵੀ ਇਸ ਚੀਜ਼
ਉਹ ਫੇਰ ਉਓਦਾਂ ਹੀ ਆ ਨਾ ਸਾਰਿਆਂ ਦਾ ਅਲੱਗ ਅਲੱਗ ਟਰਡੀਸ਼ਨ ਆ ਬਸ ਹੁੰਦਾ ਸਭ ਕੁਛ ਸਿਮਲਰ ਹੀ ਆ ਬਟ ਉਹਨਾਂ ਦਾ ਥੋੜਾ ਜਿਹਾ ਵੇ ਕਹਿ ਲਈਏ ਜਾਂ ਤਰੀਕੇ ਕਹਿ ਲਈਏ ਬ ਅਲੱਗ ਹੁੰਦੇ ਆ ਕੰਨਾਂ ਦੇ
ਹਾਂਜੀ ਉਹ ਹੈ ਤਾਂ ਆਪਣੀ ਪੰਜਾਬੀ ਫੈਮਲੀਜ਼ ਹੀ ਆ ਉੱਧਰ ਜਾ ਕੇ ਵਿਆਹ ਕਰਵਾਉਂਦੀ ਆ ਫਿਰ ਵੀ ਮਤਲਬ ਮਤਲਬ ਉੱਧਰਲੇ ਉੱਧਰਲੇ ਪਾਸੇ ਉਹ ਹੁੰਦੇ ਆ ਉਹਨਾਂ ਦੀ ਸਟੇਅ ਹੁੰਦੀ ਆ। ਤੇ ਫਿਰ ਉਹ ਕਰਦੇ ਤਾਂ ਫੋਲੋ ਆਪਣੇ ਹੀ ਆ ਉਹ ਚੀਜ਼ ਨੂੰ ਵਧੀਆ ਬਟ ਥੋੜ੍ਹਾ ਬਹੁਤਾ ਚੇਂਜ ਹੋ ਜਾਂਦੇ ਪਰ ਟਰਡੀਸ਼ਨ ਟਰਡੀਸ਼ਨ ਹੀ ਰਹਿੰਦੇ ਆ ਟਾਈਮ ਦੇ ਨਾਲ ਨਾਲ ਵੀ ਹਮ
ਇਹ ਤਾਂ ਹੈ ਚਲੋ ਠੀਕ ਆ ਬਹੁ ਵੈਸੇ ਸਹੀ ਮੈਨੂੰ ਆਈਡੀਆਜ਼ ਮਿਲ ਗ ਆ ਹੁਣ ਮੈਂ ਬਹੁਤ ਵਧੀਆ। ਉਹ ਟੋਪਿਕ ਤਿਆਰ ਕਰ ਸਕਦੀ ਹਾਂ ਚਲੋ ਥੈਂਕ ਯੂ ਤੁਹਾਡਾ ਓਕੇ ਬਾਏ।
ਬਾਏ ਵੈਲਕਮ
ਓਕੇ
ਹਮ